ਹੈਲੋ ਹਾਂਜੀ ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਆ ਠੀਕ ਜੀ ਠੀਕ ਵਧੀਆ, ਤੁਸੀਂ ਸੁਣਾਓ?
ਅਸੀਂ ਵੀ ਠੀਕ ਹੈਗੇ ਆ, ਅੱਜ ਬੜੇ ਦਿਨਾਂ ਬਾਅਦ ਤੁਸੀਂ ਯਾਦ ਕੀਤਾ।
ਬਸ ਟਾਈਮ ਲੱਗਾ। ਮੈਂ ਕਿਹਾ ਫੋਨ ਹੀ ਕਰ ਲਈਏ। ਹੋਰ ਸਭ ਠੀਕ ਠਾਕ?
ਹਾਂਜੀ ਠੀਕ ਠਾਕ। ਹੋਰ ਤੁਸੀਂ ਕੀ ਕਰਦੇ ਪਏ ਉ?
ਸਹੀ ਗੱਲ ਬਸ ਬ੍ਰੇਕਫਾਸਟ ਬਣਾਉਣ ਲੱਗੀ ਸੀ ਬੱਚਿਆਂ ਲਈ।
ਅੱਛਾ ਕੀ ਬਣਾ ਰਹੇ ਹੋ?
ਬੱਚੇ ਕਹਿੰਦੇ ਆਲੂ ਪੂਰੀ। ਖਾਣੀ ਐ ਅੱਜ ਤੇ ਉਹੀ ਬਣਾ ਦੋ।
ਅੱਛਾ। ਤੇ ਆਲੂ ਤੁਸੀਂ ਕਿਸ ਤ੍ਹਾਂ ਬਣਾਉਂਦੇ ਹੋ ਸੁੱਕੇ, ਕਿ ਤਰੀ ਵਾਲੇ ਪੂੜੀ ਨਾਲ?
ਹਲਕੇ ਹਲਕੇ ਰਾਸ ਮੀਸ਼ੇ।
ਅੱਛਾ।
ਹੋਰ ਤੁਸੀਂ ਕੀ ਬਣਾਇਆ ਜੀ?
ਮੈਂ ਨਾ ਮੈਂ ਨਾ ਇਟਲੀਆਂ ਬਣਾਈਆਂ ਨੇ।
ਅੱਛਾ ਅੱਛਾ ਜੀ।
ਹਾਂ ਉਹ ਖਾਣ ਲੱਗਿਆ।
ਅੱਛਾ ਜੀ। ਬੱਸ ਮੈਂ ਵੀ ਬੱਚਿਆਂ ਨੂੰ ਬਣਾ ਕੇ ਦੇਣ ਲੱਗੀ ਸੀ। ਹੁਣ ਉਠਾਇਆ ਉਹ ਫਰੈਸ਼ ਫਰੁਸ਼ ਹੋਏ ਨੇ ਮੈਂ ਕਿਹਾ ਚਲੋ ਪਹਿਲੇ ਬ੍ਰੇਕਫਾਸਟ ਕਰਲੋ।
ਅੱਛਾ।
ਨਾਂਜੀੇ।
ਵਧੀਆ ਹੋਰ ਕੇ ਛੁੱਟੀਆਂ ਨੇ ਨਾ ਬੱਚੇ ਅੱਜ ਕਲ੍ਹ ਲੇਟ ਉੱਠਦੇ ਨੇ।
ਹਾਂਜੀ ਹਾਂ ਲੇਟ ਮਰਜ਼ੀ ਨਾਲ ਉੱਠਦੇ ਨੇ ਤੇ ਬਸ ਰਹਿ ਗਈਆਂ ਹਫ਼ਤੇ ਦੀ ਛੁੱਟੀਆਂ ਖਤਮ।
ਅੱਛਾ।
ਹਾਂਜੀ।
ਹੋਰ ਤੁਸੀਂ ਕਿੱਥੇ ਆਏ ਹੋਏ ਹੋ ਪੇਕੇ?
ਹਾਂਜੀ ਪੇਕੇ ਹਾਂ ਜੀ ਪੇਕੇ ਆਈ ਹੋਈ ਸੀ ਜੀ।
ਅੱਛਾ।
ਬਸ ਜਾਣਾ ਹੁਣ ਪਰਸੋਂ ਕਹਿ ਰਹੇ ਸੀ ਆਵਾਂਗਾ ਲੈਣ।
ਹੋ। ਤੁਸੀਂ ਮੈਂ ਕਹਿ ਰਹੇ ਹੋ ਅੱਜ ਅਸੀਂ ਪੂੜੀਆਂ ਬਣਾਣ ਲੱਗੇ ਹਾਂ। ਤੇ ਕਿਸ ਸਰਾ ਬਣਾਨ ਲੱਗੇ ਹੋ।
ਹੋਰ ਹਲਕਾ ਜਾ ਮੈਦਾ ਪਾ ਕੇ ਨਾ। ਉਹਦੇ ਨਾਲ ਪੂੜੀ ਦਾ ਆਟਾ ਸੋਫਟ ਹੋ ਜਾਂਦਾ ਹੈ। ਨਮਕ ਜਵੇਨ ਪਾ ਕੇ।
ਅੱਛਾ ਫੇਰ।
ਬੱਸ ਫਿਰ ਆਟੇ ਨੂੰ ਗੁੰਨ ਕੇ ਪੂੜੀਆਂ ਬਣਾ ਲਾਂਗੇ। ਉਹ ਥੋੜੇ ਥੋੜੇ ਨਾ ਉਹਦੇ ਉਹਦੇ ਵਾ ਅੰਗੂ ਹੋ ਜਾਂਦੇ ਨੇ ਭਟੂ ਭਟੂਰੇ ਆਂਗੂ। ਸਵਾਦ ਹੋ ਜਾਂਦਾ।
ਅੱਛਾ।
ਹਾਂਜੀ, ਹਾਂਜੀ।
ਕਿਹੜੀ ਚਟਨੀ ਬਣਾਈ ਜੇ।
ਧਨੀਏ ਦੀ ਹਰੇ ਧਨੀਏ ਦੀ ਜੀ।
ਅੱਛਾ ਕਿਸ ਤਰ੍ਹਾਂ ਬਣਾਈਏ ਜਰਾ ਦੱਸੋਗੇ।
ਹੂੰ ਬਸ ਧਨੀਆ ਹਰਾ ਉਹਦੇ ਵਿੱਚ ਲਸਣ ਪਾਇਆ ਤੁਰੀਆਂ ਅਤੇ ਵਿੱਚ ਚ ਆਪਣਾ ਅਦਰਕ। ਪਿਆਜ ਨਹੀਂ ਪਾਉਂਦੀ ਮੈਂ ਧਨੀਏ ਦੀ ਚਟਨੀ ਚ ਨਾ
ਅੱਛਾ।
ਇੱਕ ਟਮਾਟਰ ਤੇ ਲਾਲ ਮਿਰਚ ਨੀ ਇੱਕ ਤੇ ਹਰੀ ਹੁੰਦੀ ਹੈ ਉਹ ਹਰੀ ਜਿਹੜੀ ਲਾਲ ਹੋ ਜਨ।
ਹੂੰ ਹੂੰ
ਉਹ ਮਿਰਚ ਪਾ ਕੇ ਬਸ ਪੀਸ ਕੇ ਫਿਰ ਉਹਦੇ 'ਚ ਦਹੀਂ ਮਿਕਸ ਕਰ ਦਿੰਦੇ ਉਹ ਚਟਨੀਸ। ਸਪਾਈਸੀ ਜਿਹੀ ਹੋ ਜਾਂਦੀ ਹੈ, ਵਧੀਆ।
ਹਾਂ ਬੜੀ ਵਧੀਆ ਚੱਕਿਆ। ਹੁਣ ਮੈਂ ਵੀ ਇੰਜ ਬਣਾਵਾਂਗੇ ਮੈਨੂੰ ਤੂੰ ਦੱਸਿਆ ਨਾ ਤਰੀਕਾ।
ਟੀ ਹੋ ਜਾਂਦੀ ਹੈ।
ਅੱਛਾ।
ਹਾਂਜੀ। ਤੁਸੀਂ ਇਡਲੀ ਕਿਵੇਂ ਬਣਾਈ ਸੀ।
ਮੈਂ ਨਾ ਵੈਸੇ ਤਾਂ ਸੂਜੀ ਦੀ ਬਣਾਉਦੀ ਹਾਂ, ਜਾਂ ਜ਼ਿਆਦਾ ਘੱਟ ਬਣਾਉਂਦੀ ਸੂਜੀ ਦੀ। ਜ਼ਿਆਦਾਤਰ ਨਾ ਜਿਹੜਾ ਬਜ਼ਾਰੋਂ ਮਟੀਰੀਅਲ ਮਿਲਦਾ ਇਡਲੀ ਦਾ।
ਅੱਛਾ ਜੀ।
ਉਹਦੀ ਮੈਂ ਬਣਾਈ ਦੀ ਆ ਉਹਨੂੰ ਘੋਲ ਕੇ ਤੇ ਵਿੱਚ ਦਹੀਂ। ਪਾ ਕੇ ਅੱਧੇ ਘੰਟੇ ਲਈ ਰੱਖ ਦੀ ਹਾਂ ਫਿਰ ਅੱਧੇ ਘੰਟੇ ਲਈ ਰੱਖ। ਰੱਖ ਦਿੱਤੀ ਉਹ ਥੋੜੀ ਦੇਰ ਬੋਲਦੀ ਉਹ ਉਸਨੂੰ ਨਾ,
ਅੱਛਾ ਜੀ
ਨਹੀਂ ਨਹੀਂ ਓਵਨ ਚ ਨਹੀਂ ਬਣਾਉਂਦੇ ਮੈਂ ਤੇ ਇਡਲੀ ਦਾ ਸਾਂਚਾ ਲੈ ਰੱਖੇ ਉਹਦੇ ਚ ਪਾਣੀ ਪਾ ਕੇ ਗੈਸ ਦੇ ਉੱਤੇ ਤੱਕ ਕੇ ਉਬਲਣਾ ਰੱਖ ਦਿੰਦੇ ਹਾਂ ਤੇ ਅੱਧੇ ਘੰਟੇ ਦੇ ਬਾਅਦ ਨਾ ਉਹਨੂੰ ਇੱਕੋ ਪਾਸੇ ਮਤਲਬ ਜੇ ਰਾਈਟ ਹੈਂਡ ਘੁਮਾ ਰਿਹਾ ਤੇ ਰਾਈਟ ਹੈਂਡ ਹੀ ਘਮਾਉਣਾ ਦੂਜੇ ਪਾਸੇ ਨੀ ਘੁਮਾਣਾ ਇੱਕੋ ਪਾਸੇ ਕਾਫ਼ੀ ਚੰਗੀ ਤਰ੍ਹਾਂ ਉਹਨੂੰ ਫੈਟੀ ਜਾਣਾ ਫੈਟ ਕੇ ਨਾ ਫਿਰ ਲਿਸਟਾਂ ਬਣਾ ਲਈਆਂ ਤੇ ਉਹ ਦੇਖਣਾ ਪਾਣੀ ਉਬਲ ਗਿਆ ਉਹਨੂੰ ਗੈਸ ਨੂੰ ਸਲੋ ਕਰਕੇ ਤੇ ਉਸ ਭਾਂਡਿਆਂ ਦੇ ਵਿੱਚ ਉਹ ਕਟੋਰੀਆਂ ਬਣੀਆਂ ਉਹਨਾਂ ਨੂੰ ਤੇਲ ਲਗਾ ਕੇ ਹਾਂ ਤੇਲ ਲਗਾ ਕੇ ਉਹਦੇ ਚ ਅਸੀਂ ਸਾਰੀ ਇਟਲੀਆਂ ਦਾ ਉਹ ਬੈਟਰ ਉਹਦੇ ' ਬੈਟਰ ਪਾ ਦਿਆਂਗੇ
ਅੱਛਾ ਜੀ
ਤੇ ਉਹ ਫਿਰ ਅਸੀਂ ਹਾਂ ਦਸ ਮਿੰਟ ਲਈ ਪੰਦਰਾਂ ਮਿੰਟ ਲਈ ਉਸਨੂੰ ਅਸੀਂ ਤੱਕ ਕੇ ਪਕਾ ਦਾ ਗਏ
ਅੱਛਾ ਜੀ
ਫਿਰ ਅਸੀਂ ਦਸ ਮਿੰਟ ਦੇ ਬਾਅਦ ਉਹਦਾ ਢੱਕਣ ਖੋਲ ਕੇ ਉਹਨੂੰ ਚਮਚ ਚਾਕੂ ਨਾਲ ਵੇਖਾਂਗੇ ਕਿ ਵੀ ਉਹ ਬਣੀਆਂ ਕਿ ਨਹੀਂ ਬਣੀਆਂ ਜਦ ਉਹ ਬਣ ਗਈਆਂ ਤਾਂ ਚਮਚੇ ਨੂੰ ਲੱਗਣ ਗੀਆਂ ਨੇ
ਠੀਕ ਹੈ ਜੀ।
ਜੇ ਨਹੀਂ ਬਣੀਆਂ ਤੇ ਉਹ ਚਮਚੇ ਨੂੰ ਲੱਗ ਜਾਣਗੀਆਂ ਫਿਰ ਅਸੀਂ ਥੋੜੀ ਜੇਰ ਬਲ ਉਹਦੀ ਜੁਕਾਮ ਨਹੀਂ ਲੱਗੀ ਫਿਰ ਸਮਝੋ ਬਣ ਗਈ ਹੈ। ਫਿਰ ਅਸੀਂ ਉਹਨੂੰ ਗੈਸ ਬੰਨ ਕੇ ਥੋੜੀ ਦੇਰ ਪੰਜ ਮਿੰਟ ਲਈ ਉਹਨੂੰ ਭਾਵ ਵਿੱਚ ਰਹਿਣ ਦਿਆਂਗੇ
ਠੀਕ ਐ ਜੀ।
ਹਾਂ, ਫੇਰ ਅਸੀਂ ਭਾਪ ਵਿੱਚ ਰੈਨ ਦਾਂਗੇ ਫੇਰ ਉਨੂੰ ਕੱਟ ਕੇ ਅਸੀਂ ਜੇੜੀ ਇਡਲੀ ਓ ਨਾਲ, ਨਾਰੀਅਲ ਦੀ ਚੱਟ ਚਟਨੀ ਨਾਲ ਖਾਨੀ ਐ ਤੇ ਨਾਰੀਅਲ ਦੀ ਚਟਨੀ ਬਣਾ ਲਾਂਗੇ। ਜੇ ਸਾਂਬਰ ਨਾਲ ਖਾਨੀ ਹੈ ਤੇ ਸਾਂਬਰ ਬਨਾ ਲਾਂਗੇ।
ਹਾਂਜੀ- ਹਾਂਜੀ।
ਬੱਚੇ ਕੈਣਗੇ ਓਸ ਹਿਸਾਬ ਨਾਲ ਓਨਾ ਨੂੰ ਚੀਜ਼ ਬਣਾ ਕੇ ਦੇ ਦੇਨੇ ਆ। ਜੇ ਨਈ ਕੋਈ ਚੀਜ਼ ਲੱਭੇਗੀ ਉਨੂੰ ਫਿਰ ਅਸੀਂ ਏ ਤੜਕਾ ਲਾ ਕੇ, ਐਵੇਂ ਈ ਖਾ ਲਾਂਗੇ।
ਚਲੋ ਵਧੀਆ ਗੱਲ ਏ ਫੇਰ ਤੇ ਮੈਂ ਵੀ ਟਰਾਈ ਕਰਾਂਗੀ।
ਓਦੇ ਵਿੱਚ ਪਾ ਕੇ, ਅ- ਤੇਲ ਅ-ਸੜਨਾ ਧਰ ਕੇ, ਠੰਡਾ ਹੋ ਜਾਏ ਓਦੇ ਚ ਕੜੀ- ਪੱਤਾ, ਪਿਆਜ ਪਾ ਕੇ ਵਿੱਚ ਈ ਮ - ਅ ਇਡਲੀਆਂ ਕੱਟ ਕੇ ਵਿੱਚ ਪਾ ਦਾਂਗੇ, ਉੱਤੋਂ- ਉਤੋ ਟਮਾਟਰ ਸੋਸ ਚਿੱਲੀ ਸੌਸ ਔਰ ਐ ਚੀਜ਼ ਪਾ ਕੇ ਰਲਾ ਕੇ ਖਾ ਲਾਂਗੇ।
ਅੱਛਾ -ਅੱਛਾ ਜੀ।
ਹਾਂ, ਤੜਕਾ ਲਾ ਕੇ ਬੜੀਆਂ ਸੁਆਦ ਬਨਦੀਆਂ ਨੇ।
ਠੀਕ ਏ, ਤੜਕਾ ਰਾਹੀ ਦਾ ਤੇ ਓ ਕੜੀ ਪੱਤੇ ਦਾ?
ਹਾਂ, ਕੜੀ ਪੱਤੇ ਦਾ।
ਠੀਕ ਐ।
ਵੈਸੇ ਤੇ ਬਾਜ਼ਾਰ ਦਾ ਜੇੜਾ ਮਟੀਰੀਅਲ ਲਿਆਨੇ ਆ ਨਾ ਓਦੇ ਚ ਸਾਰਾ ਕੁਛ ਰਲਿਆ ਹੁੰਦੈ। ਹਾਂ। ਓਦੀ ਤਾਂ ਇਤਨੀਆਂ ਬੜੀਆਂ ਵਧੀਆ ਫੁੱਲਕੇ ਬਨਦੀਐ।
ਅੱਛਾ ਯੀ। ਚਲੋ ਕੋਈ ਨੀ, ਮੈਂ ਵੀ ਦੇਖਾਂਗੀ ਬਣਾ ਕੇ।
ਹੋਰ ਤੁਸੀਂ ਕੀ ਬਣਾਂਦੇ ਓ?
ਬਸ ਹੁਣ ਤੇ ਓਈ ਬ੍ਰੇਕਫਾਸਟ ਈ ਬਣਾਵਾਂਗੇ ਹੋਰ ਭਾਬੀ ਹੋਰੀ ਆ ਗੇ, ਬੱਚੇ ਆ ਗੇ ਕੱਟ ਕੇ ਛੁੱਟੀਆਂ।
ਨਈ ਬੱਚੇ ਸਾਡੇ ਆਏ ਨੀ ਬੱਚੇ ਦੀ ਨਾ, ਮਾਸੀ ਦੀ ਕੁੜੀਆਂ ਆਈ ਹੋਈਆਂ ਤੇ ਓ, ਓਨਾਂ ਨਾਲ ਈ ਦਿਲ ਲੱਗਾ ਹੋਇਆ।
ਅ -ਅੱਛਾ, ਚਲੋ ਆ ਈ ਜਾਣਗੇ ਅੱਜ- ਕੱਲ ਇਚ।
ਓਨੂੰ, ਡੈਡੀ ਓਦਾ ਤੇ ਬਾਹਰੋਂ ਹੀ ਰੋਲਾ ਪਾ ਪਾਨ ਲਗਿਆ ਹਮਨੇ ਨੀ ਆਣਾ, ਹਮਨੇ ਨੀ ਆਣਾ ਆਪ ਜਾਓ ਵਾਪਸ।
ਅੱਛਾ- ਅੱਛਾ ਜੀ।
ਹਾਂ।
ਚਲੋ ਛੁੱਟੀਆਂ ਖਤਮ ਹੀ ਹੋਣ ਆਲੀਆਂ ਹੁਨ। ਤੇ ਥੋੜੇ ਈ ਦਿਨ ਰੈ ਗੇ। ਹਾਂ - ਹਾਂਜੀ - ਹਾਂਜੀ।
ਪੈਲੇ ਤਾਂ ਬੜਾ ਅਜੀਬ ਜਿਆ ਲੱਗਦਾ ਸੀ ਕੱਲਾ- ਕੱਲਾ ਘਰ ਸੀ, ਓ ਸਾਮਣੇ ਪੜੋਸੀਆਂ ਦੇਖਲੋ ਬੱਚੇ ਆਏ ਹੋਏ ਨੇ ਰੈਨ, ਉਨਾਂ ਨਾਲ ਰੌਣਕ ਹੋਈ- ਹੋਈ ਏ ਆਵਾਜ਼ਾਂ ਆਂਦੀਐ।
ਹਾਂ, ਅੱਛਾ ਜੀ।
ਹਾਂ, ਬੜਾ ਦਿਲ ਲਗਾ ਹੋਇਐ, ਮੈਂ ਕਿਆ ਮਹਲੇ ਚ ਰੋਣਕ ਹੋ ਗਈ ਏ।
ਹਾਂ, ਬਸ ਹੁਨ ਛੁੱਟੀਆਂ ਚ ਆਂਦੇ ਨੇ ਜਾਂਦੇ ਨੇ, ਖਤਮ ਹੋਣ ਆਲੀਆਂ ਛੁੱਟੀਆਂ ਸਭ ਅਪਣੇ - ਅਪਣੇ ਅਪਣੇ ਘਰ ਜਾਣਗੇ।
ਫੇਰ ਏਕ ਗਰਮੀ ਬਹੁਤ ਜਾਦਾ, ਸਾਰੇ ਅਪਣੇ ਅੰਦਰ ਘਰਾਂ ਚ ਵੜੇ ਰੈਂਦੇ ਨੇ।
ਗਰਮੀ ਤੇ ਹਾਂਜੀ, ਗਰਮੀ ਤੇ ਹੈ ਈ ਏ। ਗਰਮੀ ਤਾਂ ਬਹੁਤ ਜਾਦਾ, ਗਰਮੀ ਤਾਂ ਸਾਡੇ ਉੱਧਰ ਪੰਜਾਬ ਵਿੱਚ ਵੀ ਬੜੀ ਪੈਂਦੀ ਏ। ਬਾਰਿਸ਼ ਵਗੈਰਾ ਨੀ ਹੋਈ ਨਾ।
ਬਾਰਿਸ਼ ਵੀ ਦੋ ਮਿੰਟ ਲਈ ਪੈਂਦੀ ਏ ਫੇਰ ਬੰਦ ਹੋ ਜਾਂਦੀ ਏ।
ਓਦੇ ਲਈ ਤੇ ਓ ਤਾਂ ਜਾਦਾ ਗਰਮੀ ਕਰ ਜਾਂਦੀ ਹੋਰ।
ਹੂੰ!
ਯਾ 'ਤੇ ਖੁੱਲ ਕੇ ਪਵੇ ਨਾ ਘੰਟਾ ਦੋ ਘੰਟਾ।
ਹਾਂ।
ਫੇਿਰ ਮੌਸਮ ਇਚ ਫ਼ਰਕ ਪੈਂਦੈ।
ਹਾਂਜੀ।
ਚਲੋ, ਹੋਰ! ਤੁਸੀਂ ਰਿਸ਼ੀਕੇਸ਼ ਜਾਣਾ ਸੀ ਘੁੰਮਣ ਗਏ ਨੀ? ਰਿਸ਼ੀਕੇਸ਼ ਘੁੰਮਣ ਜਾਣਾ ਸੀ।
ਜਾਓ, ਘੁੰਮ ਕੇ ਆਓ।
ਨਈ ਤੁਸੀਂ ਜਾਣਾ ਸੀ, ਕੈਂਦੇ ਸੀ ਜਾਵਾਂਗੇ, ਗਏ ਨੀਂ?
ਨਈ ਬਸ ਓ ਪੁਨੀਤ ਨੂੰ ਰੋਜ਼ ਕੈਂਨੀ ਆ ਬੱਚੇ ਆਣ ਦਾ ਨਾਂ ਨੀ ਲੈਂਦੇ। ਬੱਚੇ ਆਣ ਤੇ ਅਸੀ ਤੇ ਜਾਈਏ ਘੁੰਮਣ ਮੈਂ ਪੁਨੀਤ ਨੂੰ ਹਰ ਵਾਰ ਕੈਨੀ ਆਂ ਐਤਵਾਰ ਸ਼ੁੱਕਰਵਾਰ ਚੱਲਨੇ ਆ ਰਾਤ ਨੂੰ। ਸ਼ਨੀ-ਐਤਵਾਰ ਪੋਂਟਾ ਸਾਬ ਜਾਵਾਂਗੇ, ਪੋਂਟਾ ਸਾਬ ਸਾਬ ਤੋਂ ਰਿਸ਼ੀਕੇਸ਼ ਚੱਲਨੇ ਆ। ਅੱਗੇ ਦਿਲ ਕੀਤਾ ਤੇ ਕਰਾਂਗੇ ਨਈਂ ਤੇ ਉੱਥੇ ਈ ਦੋ ਦਿਨ ਲਾ ਕੇ ਆ ਜਾਂਨੇ ਆਂ। ਬੱਚੇ ਆਂਦੇ ਈ ਨੀਂ ਐ।
ਹੂੰ।
ਅੱਜ ਕਵਾਂਗੀ ਜਾ ਕੇ ਲੈ ਕੇ ਆ, ਹੁਣ ਜਾਵਾਂਗੇ ਅਸੀਂ ਘੁੰਮਣ। ਹੋਰ ਅਸੀਂ ਵੀ ਤਾਂ ਜਾਈਏ ਪਰ ਮੈਂ ਜਾਣੈ ਹੁਨੇ ਅਪਣੀ ਕੁੜੀ ਦੇ ਉੱਥੇ ਬੰਗਲੋਰ ਘੁੰਮਨ ਜਾਣਾ।
ਅੱਛਾ ਜੀ।
ਉ ਵੀ ਬੱਚੇ ਬੁਲਾਂਦੇ ਬੇ ਨੇ ਨਾਨੀ ਆ ਜੋ। ਕੌਨਸੀ ਤਾਰੀਕ ਕੋ ਆ ਰੇ ਓ?
ਅੱਛਾ -ਅੱਛਾ ਜੀ।
ਹਾਂ।
ਚਲੋ ਵਦੀਐ ਜਾਣਾ ਚਾਈਦਾ ਘੁੰਮਣ।
ਮੈਂ ਕਿਆ ਤੁਮਾਰੇ ਤੋਂ ਸਕੂਲ ਖੁੱਲ ਗੇ, ਮੇਰਾ ਆਨਾ ਕਾ ਕਿਆ ਫੈਦਾ, ਕ -ਮੈਂ ਕਿਆ ਮੈਂ ਆ ਕੇ ਕਿਆ ਕਰੂੰਗੀ। ਨਾਨੀ ਆਪ ਕੋ ਘੁਮਾਨੇ ਜਾਏਂਗੇ ਹਮਾਰੀ ਥੋੜੀ ਸੀ ਛੁੱਟੀਆਂ ਹੈ ਬੀਚ ਮੈਂ। ਮੈਂ ਕਿਆ ਅੱਛਾ, ਹਾਂ।
ਹਾਂ ਏ ਬੱਚੇ ਘਰ ਆ ਜਾਨ, ਚਲੋ ਘਰ ਵੀ ਕੱਲਾ ਨੀ ਛੱਡਿਆ ਜਾਂਦਾ ਪਿੱਛੋਂ।
ਹਾਂ।
ਕੋਈ ਤਾਂ ਹੋਵੇ, ਭਾਬੀ ਹੋਰੀ ਆ ਜਾਨ ਗੇ ਫੇਰ ਚਲੇ ਜਿਓਂ।
ਹਾਂ।
ਹਾਂਜੀ।
ਓਨੇ ਆਣਾ ਮੈਂ ਅ -ਚਲੀ ਜਾਣੈ ਟਿਕਟ ਕਰਾ ਕੇ। ਚਲੋ ਠੀਕ ਏ ਮੇਰੇ ਗੈਸਟ ਗੈਸਟ ਆ ਗੇ ਨੇ। ਫੇਰ ਕਰਨੇ ਆ ਗੱਲ।
ਹਾਂਜੀ ਕੋਈ ਨੀ ਮੈਂ ਵੀ ਕਰਾਂਗੀ ਤੁਆਨੂੰ। ਤੇ ਕੀ ਕੈਂਦੇ ਨੇ ਜੇ ਤੁਆਡਾ ਜਾਨ ਦਾ ਪ੍ਰੋਗਰਾਮ ਬਣਿਆ ਮੈਨੂੰ ਦੱਸਿਓ।
ਜ਼ਰੂਰ ਦੱਸਾਂਗੇ।
ਫੇਰ ਮੈਂ ਵੀ ਦੇਖਾਂਗੀ ਹਲੇ ਤੇ ਮੈਂ ਹੈਗੀ ਆ ਇੱਕ, ਦੋ ਦਿਨ।
ਅੱਛਾ।
ਇੱਕ, ਦੋ ਦਿਨ ਚ ਬਣ ਗਿਆ ਤੁਆਡਾ ਤੇ ਮੈਨੂੰ ਦੱਸ ਦਿਓ ਫੇਰ ਮੈਂ ਵੀ ਕੋਸ਼ਿਸ਼ ਕਰਾਂਗੀ ਜਾਵਾਂਗੀ।
ਹਾਂ, ਦੇਖੋ ਕੱਠੇ ਜਾਨ ਚ ਮਜ਼ਾ ਈ ਬੜਾ ਆਂਦੈ। ਕੱਲੇ -ਕੱਲੇ ਜਾਨ ਚ ਮਜ਼ਾ ਨੀ ਆਂਦਾ, ਜੇੜਾ ਚਾਰ ਬੰਦੇ ਕੱਠੇ ਹੋਨ ਨਾ ਬੜਾ ਮਜ਼ਾ ਆਂਦੈ। ਚਲੋ ਠੀਕ ਹੈ ਅੱਛਾ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ। ਿਸ ਮੈਂੱ ਮਿੰ